ਸਸ ਰੀ ਕਾਲ ਜੀ
ਸਸ ਰੀ ਕਾਲ ਜੀ ਹੋਰ ਕਿਵੇਂ ਓ?
ਮੈਂ ਠੀਕ, ਅ ਤੁਸੀਂ ਠੀਕ ਓ?
ਬਸ ਵਧੀਆ-ਵਧੀਆ ਹੋਰ?
ਕੀ ਕਰ ਰਹੇ ਓ? ਅਸੀਂ ਬੈਠੇ ਸੀਗੇ ਅਸੀਂ ਬੱਚਿਆਂ ਨੂੰ ਆਖਦੇ ਸੀਗੇ ਕਿ ਥੋੜ੍ਹਾ ਜਿਹਾ ਨਾ ਘੱਟ ਖਰਚ ਕਰੋ ਮਹਿੰਗਾਈ ਕਿੰਨੀ ਹੋਈ ਦੀ ਏ ਥੋੜ੍ਹਾ ਸੇਵਿੰਗ ਵੀ ਰੱਖੋ
ਹਾਂਜੀ-ਹਾਂਜੀ ਬੜੀ ਹੋ ਚੁੱਕੀ ਹੈ ਮਹਿੰਗਾਈ
ਹਾਂਜੀ-ਹਾਂਜੀ ਤੇ ਮੈਂ ਇਹਨਾਂ ਨੂੰ ਆਖਦੀ ਸੀਗੀ ਮੈਂ ਕਿਹਾ ਦੇਖੋ ਤੁਹਾਨੂੰ ਪਤਾ ਕਿ ਤੁਸੀਂ ਇਹ ਫਾਸ ਜਿਵੇਂ ਇਹ ਇਹਨਾਂ ਦੀ ਤੁਹਾਨੂੰ ਪਤਾ ਕੱਲਾ ਬੰਦਾ ਨਹੀਂ ਹੁਣ ਜੇਹੜੀ ਬੰ ਮਹਿੰਗਾਈ ਇਨੀੱ ਹੈ ਨਾ ਕੰਮ ਨਹੀਂ ਚੱਲਦਾ ਘਰ ਇਕੱਲੇ ਬੰਦੇ ਨਾਲ ਘਰ ਨਹੀਂ ਚੱਲਦਾ ਤੇ ਜਿਨੇੱ ਫੈਮਲੀ ਜਿਨੇੱ ਮੈਂਮਬਰ ਹੁਣ ਰੋਨ ਓਨਨਾਂ ਓਨਾਂ ਕਮਾਏ ਤਾਂ ਜਾ ਕੇ ਗੱਲ ਬਣਦੀ ਐ
ਹਾਂਜੀ ਕਿਉਂਕਿ ਦੇਖੋ ਨਾ ਅੱਜ-ਕੱਲ ਪੜ੍ਹਾਈ ਇਤਨੀ ਮਹਿੰਗੀ ਐ ਫਿਰ ਖਰਚੇ ਵੀ ਇਤਨੇ ਮਹਿੰਗੇ ਐ
ਹਾਂਜੀ, ਉੱਤੋਂ ਫਿਰ ਤੁਹਾਨੂੰ ਪਤਾ ਹੈ ਸਕੂਲਾਂ ਦੀ ਫੀਸ ਤੇ ਉਤੋਂ ਕਿਰਾਯਾ ਘਰ ਦਾ ਦੇਣਾ ਹੁੰਦਾ ਕਿਸੇ ਨੇ ਕੋਈ ਕਿਰਾਯਾ ਰੈਂਟ ਤੇ ਐ ਕੋਈ ਉਹ ਤਾਂ ਹੈ
ਹਾਂਜੀ, ਫਿਰ ਘਰ ਦਾ ਖਰਚਾ ਵੀ ਐ
ਜੀ ਰਸਨ ਰਾਸ਼ਨ ਹੀ ਰਾਸ਼ਨ ਤੁਹਾਡੇ ਤੁਸੀਂ ਮੰਨੋਗੇ ਅੱਜ ਅੱਠ-ਦਸ ਹਜ਼ਾਰ ਹੋਣ ਨਾ ਤਾਂ ਜਾ ਕੇ ਮਹੀਨੇ ਦਾ ਰਾਸ਼ਨ ਪੂਰਾ ਪਰਦਾ
ਸਹੀ ਕਹਿ ਰਹੇ ਹੋ ਫੇਿਰ ਇੱਕ-ਇੱਕ ਚੀਜ਼ ਲਿਆਨੀ ਕਹਿੰਦੇ ਤੁਹਾਨੂੰ ਵਾਰ-ਵਾਰ ਬਾਹਰ ਨਾ ਜਾਣਾ ਪਏ ਕੋਈ ਆ ਜੇ ਤੁਹਾਨੂੰ ਇੱਕਦਮ ਨਾ
ਪੈਂਦਾ ਹਰ ਚੀਜ਼ ਮਤਲਬ ਖੁੱਲ੍ਹਾ ਹੀ ਲੈ ਕੇ ਆਣਾ ਪੈਂਦਾ ਮਹੀਨਾ ਤੇ ਚੱਲੇ
ਜੀ-ਜੀ ਕਿ ਕਦੇ ਕੋਈ ਆਗੇ ਤੇ ਸਾਨੂੰ ਬਾਰ ਨਾ ਭੱਜਣਾ ਪਵੇ
ਹਾਂਜੀ ਦਸ ਪੰਦਰਾਂ ਹਜ਼ਾਰ ਤੇ ਰਾਸ਼ਨ ਦਾ ਇਕੱਲਾ ਐ ਤੇ ਦੁੱਧ ਦਾ ਵੱਖਰਾ ਖਰਚਾ, ਸਬਜ਼ੀ ਦਾ ਵ ਵੱਖਰਾ ਖਰਚਾ ਹੈ ਨਾ, ਹਾਂਜੀ ਸਲੈਂਡਰ ਦਾ ਵੱਖਰਾ ਹੈ, ਤੇ ਬੱਚੇਆਂ ਦੀ ਫੀਸ ਬੱਚੇਆਂ ਦਾ ਟਿਊਸ਼ਨ, ਹਰ ਚੀਜ਼ ਦਾ ਵੱਖਰਾ ਵੱਖ
ਬਿਲਕੁਲ ਬਿਜਲੀ ਦਾ ਬਿੱਲ ਲੈ ਲੋ, ਪਾਣੀ ਦਾ ਐ, ਲੈ, ਲੋ ਹਾਊਸ ਟੈਕਸ ਅੱਜ-ਕਲ ਲੱਗ ਰਹੇ ਐ
ਐ, ਅਰੇ ਬੋਤ ਖਰਚਾ ਘਰ ਦਾ
ਬੋਤ ਜਾਦਾ
ਤੁਸੀਂ ਮੰਨੋਗੇ ਜਿਹਦੀ-ਜਿਹਦੀ ਪੰਜਾਹ-ਸੱਠ ਹਜ਼ਾਰ ਸੈਲਰੀ ਐ ਨਾ ਓਨੂੰ ਵੀ ਨੀ ਬਚਦਾ ਹੋਣਾ ਹੁਣ ਓਹ ਵੇਖ ਲਓ ਵੇਚਾਰੇ ਜੇਹੜੇ ਰਿਕਸ਼ੇ ਰੋਜ਼ ਕਮਾਂਦੇ ਨੇ, ਚਲਾਂਦੇ ਨੇ
ਹੱਦ ਵੀ ਓਹਨਾ ਦੀ ਤਾਜ਼ਾ ਖਾਣ ਤਾਜ਼ਾ ਕਰਨਾ ਤਾਨੂੰ ਪਤਾ ਕਦੀ ਮਿਲਦੇ ਹੈ ਗਾਹਕ, ਕਦੀ ਨਹੀਂ ਮਿਲਦੇ, ਕਦੀ ਓਹਨੂੰ ਔਟੋ ਇੰਝ ਈ ਲੈ ਕੇ ਜਾਣੀ ਪੈ ਜਾਂਦੀ ਹੈ, ਖਾਲੀ ਘਰੇ
ਆਹੋ-ਆਹੋ ਕਈ ਵਾਰੀ ਤਾਂ ਕੁਛ ਹੁੰਦਾ ਹੀ ਨੀ, ਕਈ ਵਾਰ ਤਾਂ ਐਵੇਂ ਈ ਫਿਰ ਕਈ ਵਾਰੀ ਕਈ ਤੇ ਕਿਰਾਏ ਤੇ ਚੁੱਕਦੇ ਨੇ, ਤੇ ਕਿਰਾਯਾ ਭਰਨਾ ਪੈਂਦਾ, ਰੋਜ਼ ਪੈਹਲੇ ਉਹਨਾ ਨੂੰ ਚਾਰ ਸੌ ਪੰਜ ਸੌ ਕਿਰਾਯਾ ਕੱਢਣਾ ਪੈਂਦਾ, ਫਿਰ ਜਾ ਕੇ ਉਹ ਜੇਹੜਾ ਓ ਉੱਤੋਂ ਹੋਏਗਾ ਨਾ, ਓਹ ਓਹਨਾਂ ਦਾ ਹੋਏਗਾ
ਓਹ ਤਾ ਹੈ, ਆ, ਬੜੀ ਮੈਹਂਗਾਈ ਹੋ ਗਈ ਐ, ਅੱਜ-ਕੱਲ ਤੇਲ ਇਤਨੇ ਮੇਂਗੇ ਹੋ ਗਏ ਐ, ਸਰਸੋ ਦਾ ਤੇਲ ਤੁਸੀਂ ਕਿਤਨਾ ਯੂਜ਼
ਕਿੰਨਾ ਡੇਢ ਸੌ ਰੁਪਏ ਦਾ ਕੀਲ- ਲੀਟਰ ਆ ਲੀਟਰ ਬੋਟਲ ਡੇਢ ਸੌ ਦੀ ਆ ਫੇਰ ਹੁਣ ਅਸੀਂ ਕਿਸੇ ਦੇ ਘਰ ਜਾਣ ਵੇਲੇ ਵੀ ਦਸ ਵਾਰੀ ਸੋਚਦੇ ਆ ਕਿ ਜਾਈਏ ਤੇ ਸੌ ਰੁਪਏ ਵੀ ਦੇਂਦੇ ਚੰਗਾ ਨਈ ਲੱਗਦਾ।
ਅ ਨਾ ਫਰੂਟ ਈ ਨੀ ਆਂਦਾ ਅੱਜ- ਕੱਲ ਸੌ ਰੁਪਏ ਤੁਸੀਂ ਮੰਨੋਗੇ ਤੁਸੀਂ ਕਿੱਲ ਫਰੂਟ ਕਿਵੇਂ ਲੈ ਜਾਓਗੇ, ਦੋ ਟਾਈ ਕਿੱਲੋ ਬੰਦੇ ਦਾ ਫਰੂਟ ਲੈ ਕੇ ਜਾਣਾ ਬਣਦਾ ਈ ਆ।
ਫੇਰ ਹੁਣ ਅਸੀਂ ਕਿੱਲੋ ਫਰੂਟ ਵੀ ਲੈਂਦੇ ਆ, ਓ ਵੀ ਕਿੰਨਾ ਜੇਆ ਚੜ੍ਹਦਾ।
ਬ ਚੰਗਾ ਲੱਗਦਾ ਹੀ, ਨੀ ਹੈ, ਓਹ ਕੈਂਦੇ ਕੀ ਆ, ਕਿੱਲੋ ਫਰੂਟ ਲੈ ਕੇ ਆਏ ਔ।
ਦੇਖਲੋ ਔਰ ਓਹਨਾਂ ਨੂੰ ਏਹ ਨਈ ਪਤਾ ਲੱਗੇਆ, ਕਿੱਲੋ ਚਾਹੇ ਦੋ ਸੌ ਦਾ ਹੋਵੇ। ਚਾਹੇ ਤਿੰਨ ਸੌ ਦਾ, ਓਹ ਓਹਨਾਂ ਨੂੰ ਓਹਦੇ ਨਾਲ ਨਈ ਓਹਨਾਂ ਨੂੰ ਐਂ ਵੇ ਕੀਆਰ ਏ ਵੇਖੋ ਏਹ ਹੁਣ ਏਨਾ ਜੇਆ ਫਰੂਟ ਕਿੱਲੋ ਹੀ ਲੈ ਕੇ ਆਏ ਨੇ, ਓਹ ਐ ਚੀਜ਼ ਆ ਇਸ ਕਰਕੇ
ਕਿਲੋ ਅੰਬ ਦਾ ਅਸੀਂ ਕਹਾਂਗੇ ਬਾਈ ਕਿੱਲੋ ਅੰਬ ਚਾਰ ਦੇਦੇ ਅਸੀ ਕਹਾਂਗੇ ਵੱਡੇ- ਵੱਡੇ
ਕਿੱਥੇ ਕਿੱਲੋ -ਕਿੱਲੋ ਹੀ ਇੱਕ ਕਿੱਲੋ ਤੇ ਦੋ ਹੀ ਅੰਬ ਚੜ੍ਹਦੇ ਆ।
ਇੱਕ ਏ, ਵੀ ਮਸਲਾ, ਈ ਦੋ ਅੰਬ ਚੜਗੇ, ਅਸੀ ਲੋਕਾਂ ਦੇ ਘਰ ਦੋ ਅੰਬ ਲੈ ਕੇ ਜਾਵਾਗੇ, ਸਾਨੂੰ ਖੁਦ ਨੂੰ ਸ਼ਰਮ ਆਏਗੀ ਹਾਏ -ਹਾਏ ਦੋ ਅੰਬ
ਹਾਂਜੀ, ਹਾਂਜੀ।
ਤੁਸੀਂ ਕਹਾਂਗੇ ਦੋ ਢਾਈ ਕਿੱਲੋ ਕਰਦੇ ਬਾਈ ਤੂੰ
ਓਹੀ ਤਾਂ ਤਾਂਹੀ ਕਰਕੇ ਅਸੀਂ ਆਖ ਰਹੇ ਬੱਚੇ ਬੱਚੇਆਂ ਨੂੰ ਥੋੜ੍ਹਾ ਜੇਹਾ ਘੱਟ ਖਰਚਾ ਕਰੋ ਥੋੜ੍ਹਾ ਸੇਵਿੰਗ ਰੱਖੋ। ਹੈਂ, ਗੋਲਡ ਕਿੰਨਾ ਮੇੰਹਗਾ ਹੋਇਆ ਦਾ।
ਓਹ ਤਾਂ ਨਾ, ਈ, ਨਾ ਲਓ ਤੁਸੀਂ ਹਮ
ਹੁਣ ਓਹੀ ਅਸੀਂ ਹੁਣ ਸੋਚਦੇ ਆ, ਬੱਚੇਆਂ ਦੇ ਜੇ ਅਗਰ ਵਿਆਹ ਕਰਾਂਗੇ ਤਾਂ ਕਿਵੇਂ ਅਸੀਂ ਪਾਵਾਂਗੇ, ਕਿਉਂਕਿ ਪੈਲੇ ਟਾਈਮ ਸੀਗਾ, ਤੁਸੀਂ ਮੰਨੋਗੇ ਅਹ ਸਾਡੇ ਮੰਮਾ ਨੂੰ ਪੰਜ ਹਜ਼ਾਰ ਦੀ ਮਰੀ ਸਾਡੀ ਨਾਨੀ ਨੇ ਵਾਲੀਆਂ ਬਣਾ ਕੇ ਦਿੱਤੀਆਂ ਸੀ।
ਹਾਂਜੀ।
ਤੇ ਅੱਜ ਓਹਦੀ ਕੀਮਤ ਜਾਣੋਗੇ ਨਾ ਡੇਢ ਲੱਖ ਰੁਪੇਆ।
ਓਹੋ।
ਹੈ, ਕਿੱਥੇ ਪੰਜ ਹਜ਼ਾਰ ਤੇ ਕਿੱਥੇ ਡੇਢ ਲੱਖ।
ਕੀ ਖਿਲਾ ਰੋ ਤੁਸੀਂ।
ਹਨਾ। ਤੇ ਹੁਣ ਅਸੀਂ ਹੁਣ ਜੋ ਅੱਗੇ ਜੋ ਵਿਆਹ ਕਰਾਂਗੇ ਤੇ ਕਿੱਥੋਂ ਲਵਾਂਗੇ ਅੱਗੇ ਤੇ ਹੋਰ ਮਹਿੰਗਾਈ ਵੱਧਣੀ ਆ।
ਬਿਲਕੁਲ ਫੇਰ ਪਤਾ ਕਿ ਅਸੀਂ ਨੂੰਹਾਂ ਧੀਆਂ ਨੂੰ ਪਵਾਂਗੇ ਜਦੋਂ ਰੱਖਾਂਗੇ ਨੱਕੋ ਗੇ ਕੰਨੌ, ਨੱਕ ਕੋ ਬੂਟੀ ਥੋੜਾ ਰੱਖਾਂਗੇ, ਕੁਛ ਨਾ ਕੁਛ ਉਣੁ ਚਾਹੀਦਾ ਆ ਉਹ ਲੋਕ ਕਰ ਪਾਣ ਵਾਸਤੇ ਵੀ ਚਾਹੀਦਾ ਆ। ਬਾਹਰ ਪਾਣ ਵਾਸਤੇ ਇਹਨਾਂ ਨੂੰ ਚਾਹੀਦਾ ਆ, ਫੇਰ ਅਗਰ ਨਹੀਂ ਦਾਂਗੇ ਲੋਕੀ ਏ ਵੇ ਹਾਏ ਨੂੰ, ਨੂੰ ਤੀ ਕਨੋ ਨੱਕ
ਦੱਸੋ। ਇੰਨੇ ਟਾਈਮ ਦਾ ਰਹਿ ਰਹੇ ਸੀਗੇ ਕਿ ਬਸ ਇਹਨਾਂ ਨੇ ਖਾਣ ਤੇ ਹੀ ਲੱਕ ਬੰਨਿਆ ਦਾ, ਇਹਨਾਂ ਨੇ ਕੁਛ ਜੋੜਿਆਂ ਨੇ ਇਹਨਾਂ ਨੂੰ ਕੋਈ ਸੇਵਿੰਗ ਨਹੀਂ ਕੀਤੀ, ਇਹਨਾਂ ਨੇ ਕੁਛ ਦਿੱਤਾ ਨਹੀਂ। ਅੱਛਾ, ਪਰ ਉਹ ਮਹਿੰਗਾਈ ਨਹੀਂ ਵੇਖਦੇ ਬੰਦਾ ਇੰਨਾ ਤਾਂ ਖਰਚਾ ਹੀ ਹੋ ਜਾਂਦਾ ਕਾਰ ਦਾ, ਬੰਦਾ ਕੀ ਸੋਚੇ ਤੇ ਕੀ ਨਾ ਸੋਚੇ ਕਿੱਥੇ ਸੋਚੇ। ਅਤੇ ਅਸੀਂ ਇਹੀ ਕਹਿੰਨੇ ਆਂ, ਹਾਂਜੀ ਅਸੀਂ ਤਾਂਹੀ ਕਰਕੇ ਬੱਚਿਆਂ ਨੂੰ ਆਖਨੇ ਹਾਂ ਕਿ ਅਸੀਂ ਤੁਸੀਂ ਤਾਂ ਹੁਣੇ ਤੋਂ ਸੇਵਿੰਗ ਰੱਖੋਗੇ ਤੇ ਤੁਹਾਡੇ ਅੱਗੇ ਕੰਮ ਆਏਗਾ, ਲੇਕਿਨ ਬੱਚੇ ਕਿੱਥੇ ਸੁਣਦੇ ਕਿਤੇ ਔਨਲਾਈਨ ਸ਼ੋਪਿੰਗ ਕਦੇ ਔਫਲਾਈਨ ਸ਼ੋਪਿੰਗ ਕਦੇ ਕੁਛ ਖਾਣ ਵੱਲੋਂ ਕਦੇ ਕੁਛ ਅਸੀਂ ਕੁਛ ਖਾਣ ਵੱਲੋਂ ਤਾਂ ਅਧਿਕ ਅਸੀਂ ਅਸੀਂ ਕੁਛ ਨਹੀਂ ਕਹਿੰਦੇ ਚਲੋ ਖਾਓ ਪੀਓ, ਪਰ ਥੋੜ੍ਹਾ ਜਿਹਾ ਸੇਵਿੰਗ ਵੀ ਰੱਖਣਾ ਪੈਂਦਾ ਨਾ।
ਹਾਂਜੀ-ਹਾਂਜੀ ਸਹੀ ਕਹਿ ਰੇ ਓ। ਅੱਜ ਕੱਲ੍ਹ ਤੁਸੀਂ ਕਮੇਟੀਆਂ ਵੀ ਨਹੀਂ ਪਾ ਸਕਦੇ, ਪਤਾ ਕਮੇਟੀਆਂ ਵਾਲੇ ਵੀ ਕੀ ਕਹਿੰਦੇ ਆ ਵਿੱਚੋ ਤੋੜ ਦਿੰਦੇ ਆ ਕਮੇਟੀਆਂ, ਹਾਂਜੀ ਉਹ ਚਲਾ ਗਿਆ ਉਹ ਚਲਾ ਗਿਆ, ਹੁਣ ਆਪਣੇ ਪੈਸੇ ਵਾਪਿਸ, ਉਹ ਪੈਸੇ ਵਾਪਿਸ ਦੇਿੰਦੇ ਵੀ ਨ ਆ ਪੂਰੇ ਪਤਾ ਕੀ ਕਹਿੰਦੇ ਆ ਹੁਣ ਦੇਖੋ ਬਾਈ ਹੁਣ ਮੈਂ ਕੱਲੀ ਕਮੇਟੀਆਂ ਪਾ ਦਿੱਤੀ ਮੈਨੂੰ ਕੀ ਪਤਾ ਤਾਂ ਉਹ ਚਲਾ ਜਾਏਗਾ ਉਥੇ ਚਲਾ ਜਾਏਗਾ ਉਹਦੀ ਉੱਥੇ ਟਰਾਂਸਫਰ ਹੋ ਜਾਏਗੀ ਹੁਣ ਮੈਂ ਜਿਵੇਂ ਜਿ ਮੈਂ ਜੋੜਾਂਗੀ ਮੈਨੂੰ ਲੋ ਕਿ ਦੇਣਗੇ ਮੈ ਤੁਹਾਨੂੰ ਉਵੇਂ ਉਵੇਂ ਦਾਗੀ।
ਨਾ-ਨਾ, ਅੱਜ ਕੱਲ ਤੇ ਭਰੋਸਾ ਹੀ ਨਹੀਂ ਕਰ ਸਕਦੇ ਨਾ ਕਿਸੇ ਦੇ। ਪੈਸਿਆਂ ਨੂੰ ਲੈ ਕੇ ਮਹਿੰਗਾਈ ਇੰਨੀ ਐ, ਅਸੀਂ ਕਿਸੇ ਤੇ ਭਰੋਸਾ ਵੀ ਨਹੀਂ ਕਰ ਸਕਦੇ।
ਬੈਂਕਾਂ ਤੇ ਵੀ ਨੀ ਬੈਂਕ ਲੋਨ ਲੈ ਕੇ ਬੈਂਕ ਵੀ ਭੱਜ ਜਾਂਦੇ, ਅੱਜ ਕੱਲ ਬੈਂਕਾਂ ਵੀ ਨਹੀਂ ਕਰ ਸਕਦੇ।
ਦੇਖੋ ਲੋਨ ਤਾਂ ਪਹਿਲੀ ਗੱਲ ਆ ਉਹਨੂੰ ਅਸੀਂ ਵਿਆਜ ਭਰ ਭਰ ਕੇ ਅੱਧੇ ਹੋ ਜਾਂਗੇ, ਲੋ ਮੂਲ ਤਾ ਬਾਦ ਚ ਹੀ ਦਵਾਂਗੇ।
ਹਾਂਜੀ।
ਵਿਆਜ ਹੀ ਕਿੰਨਾ ਪੈ ਜਾਂਦਾ।
ਬਿਲਕੁਲ।
ਲੋਨ ਵਿ ਕੀ ਲਈਏ ਬੈਂਕਾਂ ਤੋਂ, ਡਬਲ ਤੇ ਉਹਨਾਂ ਦਾ ਵਿਆਜ ਹੁੰਦਾ।
ਕਵੀ ਜੋ ਹੋ ਜਾ ਨਾ ਬੈਂਕ ਵੀ ਭੱਜ ਜਾਂਦੀ ਐ, ਛੱਡ ਕੇ ਫੇਰ ਬੈਂਕ ਵੀ ਸਾਰੇ
ਉਹੀ ਪਰ ਅਸੀਂ ਵਿਆਜ ਅਗਰ ਅਸੀਂ ਲਵਾਂਗੇ ਵੀ ਨਾ ਵਿਆਜ ਤੋਂ ਅਸੀਂ ਅਦ ਦੇ ਹੋ ਜਾਂਗੇ, ਮੂੰਲ ਵੀ ਨੀ ਦੇ ਪਾਵਾਂਗੇ ਵਿਆਜ ਹੀ ਕਿੰਨਾ ਪੈ ਜਾਂਦਾ। ਕਿੰਨੀ ਮਹਿੰਗਾਈ ਹੋ ਜਾਂਦੀ। ਉਹੀ ਅਸੀਂ ਆਖਨੇ ਹਾਂ ਬੱਚਿਆਂ ਨੂੰ ਜਿੰਨਾ ਤੁਸੀਂ ਸੇਵਿੰਗ ਰੱਖੋਗੇ ਜਿੰਨਾ ਤੁਸੀਂ ਆਰਾਮ ਨਾਲ ਹੱਥ ਕੁੱਟ ਟ ਕੇ ਚੱਲੋਗੇ ਓਨਾ ਹੀ ਤੁਹਾਡੇ ਵਾਸਤੇ ਚੰਗਾ।
ਮੈਂ ਸਹੀ ਗੱਲ ਐ, ਆਣ ਵਾਲੇ ਟਾਈਮ ਤੇ ਹੋਰ ਮਹਿੰਗਾਈ ਹੋ ਜਾਣੀ ਐ, ਇਹ ਤਾਂ ਕੁਛ ਵੀ ਨੀ ਐ।
ਉਹੀ ਤਾਂ, ਬੱਚੇ ਹੁਣ
ਮਹਿੰਗਾਈ ਐ ਅੱਗੇ ਜਾ ਕੇ ਹੋਰ ਮਹਿੰਗ ਹੋ ਜਾਣੀ ਐ, ਅੱਸੀ ਕਹਿੰਦੇ
ਹੁਣ ਬੱਚਿਆਂ ਨੂੰ ਇੱਦਾਂ ਲੱਗਦਾ ਕਿ ਮਾ ਪਿਓ ਹੁਣ ਐਵੇਂ ਹੀ ਕਹਿ ਰਹੇ ਨੇ ਹੁਣ ਉਹਨਾਂ ਨੂੰ ਪਤਾ ਲੱਗੇਗਾ ਬਾਅਦ ਚ, ਹੁਣ ਅਸੀਂ ਵੀ ਅੱਜ ਦੇ ਟਾਈਮ ਚ ਕੋਈ ਘਰ ਨਈ ਲੈ ਸਕਦਾ, ਮਕਾਨ ਨਈ ਲੈ ਸਕਦਾ।
ਨਈ ਲੈ ਸਕਦਾ। ਜ਼ਮੀਨ ਵੀ ਨੀ ਲੈ ਸਕਦਾ ਮਕਾਨ ਤੇ ਬੜੀ ਦੂਰ ਦੀ ਗੱਲ ਰੈ ਗਈ ਐ। ਜ਼ਮੀਨ ਇਤਨੀ ਮਹਿੰਗੀ ਐ।
ਫਿਰ ਉਹੀ ਤੇ ਉਹੀ ਤੇ, ਹੁਣ ਤੁਸੀਂ ਕਿਰਾਏ ਤੇ ਲੈਨ- ਕਿਰਾਇਆ ਸਾਰੀ ਜ਼ਿੰਦਗੀ ਬੰਦਾ ਕਿਵੇਂ ਭਰਦਾ ਰਹੇਗਾ। ਕਿੱਦਾਂ ਹੈ ਕੀ ਨਈ ਐ। ਖਰਚੇ ਇੰਨੇ ਨੇ, ਔਰ ਅੱਗੇ ਨਾਲੇ ਅੱਗੇ ਮਹਿੰਗਾਈ ਹੋਣੀ ਆ ਪੈ
ਹਾਂਜੀ, ਕਿਰਾਏ ਤੇ ਰਾਂਗੇ ਉਹਨਾਂ ਦੇ ਨਾ ਰੂਲ ਬਣੇ ਹੋ ਹੁੰਦੇ ਐ ਇਤਨੇ ਵਜੇ ਅਸੀਂ ਘਰ ਦਾ ਬੂਆ ਬੰਦ ਕਰ ਦੇਣਾ, ਅਸੀਂ ਬੂਆ ਨੀ ਖੋਲਣਾ ਉਸ ਤੋਂ ਪਹਿਲੇ ਘਰ ਆ ਜੌ, ਸ਼ੋਰ ਨੀ ਹੋਣਾ ਚਾਹੀਦਾ ਪਾਣੀ ਇੱਕੋ ਵਾਰੀ ਭਰੋ, ਬੜੇ ਉਹਨਾਂ ਦੇ ਨਿਯਮ ਕਾਨੂੰਨ ਹੁੰਦੇ ਆ ਕਿਰਾਏ ਵਾਲੇ ਉਹ ਮਕ ਮਾਲਕਾਂ ਦੇ ਕਿਰਾਏਦਾਰਾਂ ਦੇ ਦੇ ਉੱਤੇ, ਐਥੇ ਹਾਂ ਕਰਾਇਆ ਵੱਖਰਾ ਐਥੇ ਕਿੰਨੇ ਰੋੜਇਆ, ਥਾਂ ਸਾਫ਼ ਕਰੋ, ਇਹ ਸਾਫ਼ ਹੋਣੀ ਚਾਹੀਦੀ ਐ, ਤੇ ਹਫ਼ਤੇ ਬਾਅਦ ਕਿੰਨਾ ਗੰਦ ਪਾਇਆ ਤੁਹਡਾ ਮਕ ਕਾਨ ਐਹ ਕਰਾਤਾ, ਇਹ ਕਰਤਾ ਉਹ ਕਰਤਾ ਉਹ ਬੜਾ ਬੋਲਦੇ ਆ।
ਹੂ ਹੂ ਹੂ ਪਹਿਲੇੇ ਸਿਕਿਓਰਟੀ ਕਢਦੇ ਨੇ, ਬੇ ਓ ਮਕਾਨ ਕਿਰਾਏ 'ਤੇ ਵੀ ਲੈਣ ਜਾਓ ਨਾ ਦਸ ਹਜ਼ਾਰ ਕਿਰਾਇਆ ਤੋਂ ਅਲੱਗ ਦਓਗੇ ਪਹਿਲੇ ਸਕਿਓਰਟੀ ਪਹਿਲੇ ਕੱਟਦੇ ਨੇ ਉਹ, ਕਡਦੇ ਨੇ
ਬਿਲਕੁਲ ਬਿਲਕੁ
ਤਾਂ ਕਿ ਹਾਂ ਹਾਂ, ਹਾਂਜੀ ਹਾਂਜੀ। ਪੜ੍ਹਾਈ ਅੱਜ ਕੱਲ੍ਹ ਟਿਊਸ਼ਨ 'ਚ ਵੇਖ ਲਓ ਹੈਂ ਹਰ ਕੋਈ ਐਡਵਾਂਸ ਪਹਿਲੇ ਦਿਨ ਦਾ ਕੰਮ ਦੇਖ ਲਓ ਅ ਕਈ ਇਹੋ ਜਿਹੀ ਜਗ੍ਹਾ ਐ, ਜਿੱਥੇ ਅਸੀਂ ਪਹਿਲੇ ਕੰਮ ਕਰਕੇ ਦਿੰਨੇ ਆ, ਤਾਂ ਜਾ ਕੇ ਸਾਨੂੰ ਪੈਸੇ ਫੈਮ ਪੂਰੀ ਆਂਦੀ ਹੈ ਮੰਥਲੀ ਔਰ ਲੇਕਿਨ ਕਈ ਕਿਸ ਜਗ੍ਹਾ ਇੱਥੇ ਐਵੇ ਐ, ਸ ਪਹਿਲੇ ਸਾਨੂੰ ਐਡਵਾਂਸ ਦੇਣਾ ਪੈਂਦਾ ਤਾਂ ਜਾ ਕੇ ਅੱਗੋਂ ਸਾਡਾ ਕੰਮ ਹੋਏਗਾ।
ਟਿਊਸ਼ਨ ਦਾ ਦੇਖ ਲੋੋ ਤਿੰਨ ਦਿਨ ਟਿਊਸ਼ਨ ਬੱਚਾ ਜਾਏ ਫੋਰ ਦਿਨ ਤੇ ਮੈਮ ਕਿਹੇਗੀ ਕੀ ਹਾਂਜੀ ਮੈਂ ਐਡਵਸ ਫੀਸ ਲੈਣੀ ਐ, ਕੱਲ ਮੈਨੂੰ ਅਡਵਾਂ ਫੀਸ ਜਮ੍ਹਾਂ ਕਰ ਦਿਓ ਮੈਂ ਹਰ ਬੱਚੇ ਦੇ ਮਮਾ ਕੋਲ ਅਡਵਾਂਸ ਫੀਸ ਲੈਂਦੀ ਐ, ਮੈਂ ਇੱਕ ਮੰਥ ਦੀ ਅਡਵਾਂਸ ਫੀਸ ਲੈ ਕੇ ਚਲੇ ਜ ਤੇ ਬੱਚੇ ਨੂੰ ਤੁਸੀਂ ਛੁਡਾਉਦੇ ਆ ਨਾ ਫੇਰ ਉਹ ਇਹ ਨੀ ਕਹੇ ਕਿ ਤੁਹਾਡੀ ਐਡਵਾਂਸ ਫੀਸ ਹੈਗੇ ਬੱਚਾ ਅੱਧੇ ਮਹੀਨੇ ਹੋਰ ਪਾ ਲਿਓ ਕੇਂਦਾ ਕੋਈ ਗੱਲ ਨੀ ਠੀਕ ਐ, ਕੋਈ ਗੱਲ ਨੀ ਫਿਰ ਲਵਾ ਲੈਣਾ। ਉਹ ਕਦੀ ਨੀ ਕਏਗੀ ਕਿ ਤੁਹਾ ਤੁਹਾਡੀ ਫੀਸ ਅਡਵਾਂਸ ਆ ਰਹੀ ਆ, ਹੁਨ ਅੱਧਾ ਮਹੀਨਾ ਹੋਰ ਪੜਵਾ ਲੋ। ਅੱਜ ਕੱਲ ਹਰ ਲੋਕੀ ਆਪਣਾ ਫਾਇਦਾ ਦੇਖ ਰਿਹਾ ਆਪਣਾ ਓਨ ਦੇਖ ਰੇਹਾ ਦੂਜੇ ਤੋਂ ਦੇਖ ਹੀ ਨੀ
ਅਗਲੇ ਤਾਂ ਇਹੀ ਕਹਿਣਗੇ ਕਿ ਅਸੀਂ ਥੋੜ੍ਹੇ ਹਟਾ ਰੇ ਆ ਤੁਸੀਂ ਆਪ ਹੀ ਛੱਡ ਰਹੇ ਹੋ, ਅਸੀਂ ਤਾਂ
ਕੀ
ਗਰ ਲਗਵਾਣੀ ਹੋਏਗੀ ਨਾ ਬੜੀ ਮਿੱਠੀ ਬੋਲੀ ਬੋਲਦੇ ਆ ਜੀ, ਭੇਜੋ ਕੋਈ ਗੱਲ ਨੀ, ਸਾਡੀ ਆਪਣੀ ਕੁੜੀ ਐ। ਦੇਖ ਲਾਂਗੇ, ਅਸੀਂ ਪੜ੍ਹਾ ਲਾਂਗੇ, ਅਸੀਂ ਧਿਆਨ ਦਾਂਗੇ, ਜਦੋਂ ਕੁੜੀ ਟਿਊਸ਼ਨ ਲੱਗ ਜੇ, ਮੁੰਡੀ ਟਿ ਸਨ ਲੱਗ ਜ਼ੇ ਨਾ ਫਿਰ ਮੈਡਮ ਤਾਂ ਚੋੜ ਹੋ ਜਾਂਦੀ ਐ, ਹਾਂਜੀ ਬਈ ਐਡਵਾਂਸ ਫੀਸ ਚਾਹੀਦੀ ਆ ਮੈਨੁੰ ਤਿੰਨ ਦਿਨ ਬਾਅਦ।
ਹਾਂਜੀ- ਹਾਂਜੀ -ਹਾਂਜੀ, ਸਹੀ ਗੱਲ ਆ, ਉਹੀ ਤੇ ਫਿਰ ਅਸੀਂ ਉਹਨੂੰ ਅਸੀਂ, ਮੈਂ ਤੇ ਬੱਚਿਆਂ ਨੂੰ ਆਖਿਆ, ਅੱਜ ਤੁਸੀਂ ਸੇਵਿੰਗ ਕਰੋਗੇ ਨਾ, ਅਤੇ ਤੁਹਾਡੇ ਅੱਗੇ ਬੇਟਾ ਬਹੁਤ ਕਮਂ ਆਣਾ।
ਬਿਲਕੁਲ ਬਿਲ
ਹਨਾ, ਅੱਜ ਤ ਤੁਸੀਂ ਸਹੀ ਚੱਲੋਗੇ, ਸੇਵਿੰਗ ਕਰੋਗੇ, ਅੱਗੇ ਬਹੁਤ ਮਹਿੰਗਾਈ ਹੈ, ਤੁਹਾਨੂੰ ਕ ਇਹ ਚੀਜ਼ ਬਹੁਤ ਕੰਮ ਆਏਗੀ ਅੱਗੇ ਜਾ ਕੇ। ਠੀਕ ਆ, ਅੱਗੇ ਤੁਸੀਂ ਸੋਚੋਗੇ ਕਿ ਹਾਂ ਵੀ ਅੱਗੇ ਇਹ ਚੀਜ਼ ਅਸੀਂ, ਸੋਚੋਗੇ ਤੇ ਅੱਗੇ ਬਣਾ ਪਾਓਗੇ, ਅਗਰ ਸੇਵਿੰਗ ਹੋਵੇਗੀ, ਤਾਂ ਹੀ ਬਣਾ ਪਾਉਗੇ ਨਾ, ਉਹ ਚੀਜ਼ ਅਸੀਂ ਕੁਛ ਲੈਣ ਤੋਂ ਪਹਿਲੇ ਨਾ, ਇਹ ਵੇਖਣੇ ਕਿ ਸਾਡੇ ਕੋਲ ਇੰਨੇ
ਕਿੰਨੇ ਦਸਯਾ? ਜਿੰਨੀ ਚਦਰ ਹੈ, ਉਹਨੇ ਪੈਰ ਫੈਲਾਈਐ, ਸਹੀ ਗੱਲ ਹੈ। ਕਿਸੇ ਕੋਲ ਲੈ ਕੇ ਫਾਇਦਾ ਨੀ ਹੈ।
ਕਿ ਮਹਿੰਗਾਈ ਬਹੁਤ ਹੈ ਬਈ, ਅੱਜ-ਕੱਲ੍ਹ ਕੋਈ ਪੰਜ ਸੌ ਰੁਪਏ ਨਹੀਂ ਦੇਣ ਨੂੰ ਰਾਜੀ! ਕੋਈ ਨੀ ਦਿੰਦਾ ਬਈ
ਉਹ ਕਹਿੰਦਾ-ਹੈ ਹੀ ਨੀ, ਸਾਫ਼ ਕਹਿੰਦਾ-ਹੈ ਹੀ ਨੀ ਜੀ, ਤੁਸੀਂ ਮੈਨੂੰ ਦੇ ਦੋ ਉਧਾਰ ਕੱਲ ਲੈ ਲੈਣਾ, ਹੈ ਹੀ ਨੀ ਉਹ ਬੰਦਾ ਏ
ਬਿਲਕੁਲ, ਬਿਲਕੁਲ। ਸਹੀ ਗੱਲ ਆ ਉਹੀ ਚੀਜ਼ ਹੈ, ਹੁਣ ਜਿਵੇਂ-ਇਹ ਸਹੀ ਚੱਲਣਗੇ ਤਾਂ ਇਹਨਾਂ ਵਾਸਤੇ ਚੰਗਾ ਹੈ, ਅਗਰ ਇਹ ਮੰਨ ਜਾਣਗੇ ਤੇ ਵੈਸੇ ਤੇ ਐ ਮੰਨ ਜਾਂਦੇ ਚੰਗੀ ਗੱਲ ਆ। ਸੇਵਿੰਗ ਰੱਖਣਗੇ, ਤੇ ਵਧੀਆ ਰਹੇਗਾ।
ਜਿੰਨੀਆਂ ਮਾਸੀ, ਚਾਚੀ, ਤਾਏ, ਭੂਆ ਹੁਣ ਅਗਰ ਲੋੜ ਪੈ ਗਈ ਨਾ, ਪੈਹੇ ਦੀ ਉਹ ਸਾਫ਼ ਕਰਨਗੇ ਪੁ ਤਰ ਹੈ ਹੀ ਨੀ, ਜ ਹੁੰਦੇ ਤੇ ਤੇਨੁ ਮਨਾ ਕਰਦੇ, ਹੈ ਹੀ ਨੀ।
ਸਹੀ ਗੱਲ ਆ, ਅੱਜ-ਕੱਲ ਨੀ ਦਿੰਦੇ ਕੋਈ। ਕੋਈ ਨੀ ਦਿੰਦਾ ਬਈ, ਮਹਿੰਗਾਈ ਇਨੀ ਆ ਉਨਾਂ ਦੇ ਘਰ ਦੇ ਖਰਚੇ ਆਪ ਵੀ ਇੰਨੇ ਹੋਣਗੇ ਫਿਰ ਸਮਝਦਾ ਬੰਦਾ, ਲੈਣ ਤੋਂ ਪਹਿਲੇ ਵੀ ਇਹ ਵੀ ਸੋਚਦਾ ਹੈ, ਉਹਨਾਂ ਦੇ ਆਪ ਦੇ ਖਰਚੇ ਕਿੰਨੇ ਹੋਣਗੇ ਬੰਦਾ
ਕਿਸ ਨੂੰ ਲੋੜ ਪੈ ਹੀ ਜਾਂਦੀ ਹੈ---ਅਗਲਾ ਬੋਲਦਾ ਕਿ ਪੰਜ ਸੌ ਦੋ, ਉਹ ਕਹਿੰਦਾ ਹੈ ਹੀ ਨੀ
ਉ---ਹ ਤੇ ਪੈ ਜਾਂਦੀ ਹੈ, ਉਹ ਤੇ ਪੈ ਜਾਂਦੀ ਹੈ, ਵੀ ਲੋੜ ਤਾਂ ਹਰ ਕਿਸੇ ਨੂੰ ਪੈਈ ਜਾਂਦੀ ਹੈ, ਮਹਿੰਗਾਈ ਐੰਨੀ ਹੈ ਹੂੰ ਹਾਂਜੀ, ਹਾਂਜੀ। ਮੈਨੂੰ ਵੀ ਬਹੁਤ ਲੱਗਿਆ। ਸਤਿ ਸ਼੍ਰੀ ਅਕਾਲ ਜੀ!